ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੋਡੇ।
ਵਧੀਆ ਤੁਸੀਂ ਸੁਣਾਓ ਸਬ ਵਧੀਆ।
ਬਸ ਅਸੀਂ ਵੀ ਵਧੀਆ।
ਰੋਟੀ ਪਾਨੀ ਬੰਨਗੇ।
ਹਾਂਜੀ ਹਾਂਜੀ ਬਿਲਕੁਲ ਮੈਂ ਸੋਚਦੀ ਪਈ ਸੀ ਸਾਡੇ
ਅੱਛਾ!
ਤਾਂ ਓਦੇ ਚਧਾ ਕੈ ਰੇ ਸੀ ਕਿ ਤੁਸੀਂ ਔਨਲਾਈਨ ਸੌ਼ਪਿੰਗ ਕਰਨ ਮਤਲਬ ਕੀ ਕੈਂਦੇ ਨੇ ਟਰਡੀਸ਼ਨਲ ਕਲੋਥ ਵੀ ਸੀ ਕਿਸੇ ਫੰਕਸ਼ਨ ਚ ਕਿ ਸੀ ਕਿ ਹੁਣ ਤੁਸੀਂ ਮੌਡਰਨ ਕੱਪੜੇ ਪਾ ਕੇ ਆਣੇ ਐ ਮੈਂ ਕੇਆ ਅੱਜ ਕੱਲ ਕਿੰਨਾ ਕੁ ਹੋ ਗਿਐ ਨਾ
ਅੱਜ ਕੱਲ ਤੇ ਵੇਆਂਵਾ ਵਿਚ ਥੀਂਮਸ ਬਣ ਗਏ ਨੇ ਨਾ ਏਨੂੰ ਹੁਣ ਹਲਦੀ ਹੋ ਗਿਆ ਤੁਸੀਂ ਵੈਸਟਰਨ ਡਰੈਸ ਪਾਲੋ ਬਰਾਤ
ਸਈ ਗੱਲ ਐ ਮੈਂ ਵੀ ਓਈ ਸੋਚਦੀ ਪਈ ਸੀ ਮੈਂ ਕੇਆ ਕੀ ਮਤਲਬ ਦੇਖੋ ਹੁਣ ਆਪਾਂ ਕਈ ਵਾਰ ਹੁੰਦਾ ਕਿਥੇ ਜਾਨੇ ਆ ਵਿਆਹ ਤੇ ਮੇਰੀ ਇੱਕ ਫਰੈਂਡ ਆ ਓ ਕਸ਼ਮੀਰੀ ਨੇ ਤਾਂ ਓਨਾਂ ਨੇ ਉਦੇ ਚ ਕਸ਼ਮੀਰੀ ਡਰੈਸ ਪਾਣੀ ਸੀ ਏਂਨੀ ਵਧੀਆ ਏਂਨੀ ਸੋਹਣੀ ਲੱਗਦੀ ਪਈ ਸੀ ਓਦੀ ਡਰੈਸ ਨਾਲ ਓਨਾਂ ਦੀ ਜੁਐਲਰੀ ਓਦੇ ਤੇ ਨਾਲ ਦੀ ਐਨੀ ਸੋਣੀ ਲੱਗਦੀ ਪਈ ਸੀ ਮੈਂ ਕੇਆ ਐ ਤਾਂ ਬੜੀ-ਫਿਰ ਮੈਂ ਇੱਕ ਵਾਰ ਓਦੇ ਹੀ ਘਰ ਫੰਕਸ਼ਨ ਸੀ-ਮੈਂ ਓਨੇ ਮੈਨੂੰ ਡਰੈਸ ਪਾ ਕੇ ਆਈ ਮੈਂ ਕੇਆ ਤੂੰ ਈ ਧਵਾਣੀ ਐ ਫਿਰ ਮੈਨੂੰ ਐਡਰੈਸ ਫਿਰ ਓਨੇ ਮੈਨੂੰ ਦਵਾਈ ਤਾਂ ਓ ਮਤਲਬ ਚੇਂਜ ਹੋ ਜਾਂਦਾ ਤਾਂ ਥੋੜ੍ਹਾ ਜਾ।
ਹਾਂ ਨਈ ਥੋੜਾ ਚੇਂਜ ਹੋਨਾ ਵੀ ਚਾਈਦਾ, ਹਰ ਡਰੈੱਸ ਨੂੰ ਚੇਂਜ ਸਾਨੂੰ ਇੰਡੀਅਨ ਦੇ ਨਾਲ-ਨਾਲ ਵੈਸਟਰਨ ਡਰੈੱਸ ਵੀ ਟਰਾਈ ਕਰਨਾ ਚਾਈਦਾ। ਹਰ ਤਰ੍ਹਾ ਦਾ ਕੱਪੜਾ ਪਾਨਾ ਚਾਈਦਾ। ਜੇ ਜ ਜਨਰੇਸ਼ਨ ਆ ਰਈ ਏ। ਸਾਨੂੰ ਅਪਨੇ ਆਪ ਨੂੰ ਵੀ ਚੇਂਜ, ਸਾਡੇ ਬੱਚੇ ਵੀ ਸਾਡੇ ਵੀ ਚੇਂਜ ਮੰਗਦੇ ਨੇ ਕਿ ਮੰਮੀ ਤੁਸੀਂ ਇੱਕ ਹੀ ਡਰੈਸ ਪਾਂਦੇ ਓ ਸਾਡੇ ਬੱਚਿਆਂ ਦੀ ਫਰੈਂਡਸ ਦੇਖੋ, ਤੁਸੀਂ ਵੀ ਚੇਂਜ ਕਰੋ ਆਪਨੇ ਹੁਨ ਜੇਕਰ ਬੰਦੇ ਬੱਚੇ ਸਕੂਲ ਦੇ ਪੀ ਟੀ ਐੱਮ 'ਤੇ ਜਾਂਦੇ ਆ। ਤੇ ਬੱਚਿਆਂ ਨੂੰ ਲੱਗਦਾ ਕਿ ਨਹੀਂ ਸਾਡੀ ਮੰਮਾ ਵੀ ਕੁਛ ਅਲੱਗ ਲੱਗੇ ਮੰਮਾ ਓ ਪਾ ਕੇ ਜਾਂਾਹਦੇ ਤੁਸੀਂ ਕਿਉਂ ਨਹੀਂ ਪਾਂਦੇ ਤੁਸੀਂ ਵੀ ਟਰਾਈ ਕਰੋ ਨਾ, ਨਹੀਂ ਅੱਛਾੱ ਟਰਾਈ ਤੋਂ ਕਰੋ, ਅੱਛਾ ਲੱਗੇਗਾ।
ਨਈ ਵਦੀਆ ਲੱਗਦਾ, ਐਵੇ ਤਾਂ ਆਪਾਂ ਦੇਖੋ ਜਾਨੇ ਆ। ਤਾ ਸਾਨੂੰ ਵਦੀਆ ਈ ਲੱਗਦਾ ਐਵੇਂ ਕਿਓ ਕਵਾਂ।
ਹੁਨ, ਹੂੰ ਪਹਿਲੇ ਦੇ ਮਾਂ-ਪਿਓ ਸੀ ਯਾਂ ਸੱਸ ਸੋਰੇ ਸੀ ਤੋਂ ਖਾਲੀ ਕੱਪੜੇ ਸੂਟਾਂ, ਸਾੜੀਆਂ ਵਿੱਚ ਹੀ ਰੱਖਿਆ, ਉਨਾ ਨੂੰ ਏ ਸਬ ਪਸੰਦ ਨਈ, ਅੱਜ-ਕੱਲ ਦੇ ਨੇ ਮੋਡਨ ਨੇ ਸੱਸਾਂ ਆਪ ਮੋਡਨ ਨੇ ਨੂੰ ਆਪੇ ਆਪ ਮੋਡਨ ਹੋਨਾ। ਹਰ ਕੱਪੜਾ ਸਾਨੂੰ ਕਰਨਾ ਚਾਹੀਦਾ ਟਰਾਈ, ਚਾਏ ਓ ਇੰਡੀਅਨ ਹੋ ਚਾਹੇ ਓ ਵੈਸਟਰਨ ਹੋ।
ਨਹੀਂ, ਦੇਖੋ ਓਹ ਹੁੰਦਾ ਨਾ ਜਿਵੇਂ ਜਿਵੇਂ ਦਾ ਕਲਚਰ ਹੁੰਦਾ ਅੱਪਾ ਓਵੇਂ ਜਏ ਕੱਪੜੇ ਪਾਨੇ ਆ, ਕਈ ਜਗਾ ਚ ਆਪਾਂ ਟੈਰਡੀਸ਼ਨਲ ਕੱਪੜੇ ਹੀ ਵਧੀਆ ਲੱਗਦੇ ਨੇ ਪਾਏ ਵੇ। ਕਈ ਜਗ੍ਹਾ ਚ ਹੁੰਦੇ ਨੇ, ਜਿੱਥੇ ਅਸੀਂ ਜਾਨੇ ਆ ਓੱਥੇ ਮੋਡਰਨ ਕੱਪੜੇ ਸਬ ਨੇ ਪਾਏ ਹੁੰਦੇ ਆ ਤਾਂ ਸਾਨੂੰ ਵੀ ਲੱਗਦਾ ਕਿ ਆਪਾਂ ਮੋਡਰਨ ਕੱਪੜੇ ਪਾਈਏ।
ਉਹ ਤੋਂ ਗਲਤ ਦੇਖੋ ਸਿਚੁਏਸ਼ਨ ਦੇ ਨਾਲ ਸਾਨੂੰ ਆਪਣੇ ਆਪ ਨੂੰ ਆਪ ਢਾਲਣਾ ਪਏਗਾ ਕਿ ਜਿਸ ਤਰ੍ਹਾਂ ਜੇ ਅਸੀਂ ਹੁਣ ਕਿਤੇ ਘੁੰਮਣ ਜਾ ਰਹੇ ਹਾਂ ਤਾਂ ਅਸੀਂ ਸੂਟ ਪਾ ਲਈਏ ਤਾਂ ਅੱਛਾ ਨਹੀਂ ਨਾ, ਸਮੇਂ ਦੇ ਅਨੁਸਾਰ ਸਾਨੂੰ ਆਪਣੇ ਆਪ ਨੂੰ ਆਪ ਡਾਲਣਾ ਹੈਗਾ ਅਸੀਂ ਗੁੰਮਣ ਜਾ ਰਹੇ ਹਾਂ ਤਾਂ ਆਪ ਆਪਣੇ ਵੈਸਟਰਨ ਕਪੜੇ ਵਨ ਪੀਸ ਲੈ ਲਈਏ ਅੱਜਾ ਹਰ ਚੀਜ਼ ਪਾਣੀ ਚਾਹੀਦੀ
ਉਹ ਤਾਂ ਹੈ ਹੀ ਦੇਖੋ ਸਾਰੀ ਚੀਜ਼ਾਂ ਦੇ ਆਪਦੀ ਆਪਦੀ ਵੈਲਿਊ ਹੈ ਟ੍ਰਡੀਸ਼ਨਲ ਕੱਪੜਿਆਂ ਦੀ ਆਪਦੀ ਉਹ ਐ, ਉਹਦੇ ਨਾਲ ਪਾ ਕੇ ਤੁਹਾਡੀ ਆਪਦੀ ਉਹ ਤੁਸੀਂ ਵਧੀਆ ਲੱਗਦੇ ਔ ਦੇਖਣ ਚ ਹਨਾ, ਔਰ ਮੋਡਰਨ ਕੱਪੜੇ ਪਾਉ, ਉਹਦਾ ਆਪਦਾ ਹੈ ਉਹ ਹੈ
ਦੇਖੋ ਉਹ ਸਲੀਕ ਕਾ ਹੋਣਾ ਚਾਹੀਦਾ ਇਨਸਾਨ ਨੂੰ ਆਪਣੇ ਆਪ ਨੂੰ ਕਿਸ ਤਰੀਕਾ ਰੱਖਣਾ ਵੇ ਮੋਡਰਨ ਦਾ ਕਪੜਾ ਐ ਥੋੜ੍ਹਾ ਹੋ ਗਿਆ ਬੰਦਾ ਪੂਰੇ ਛੋਟੇ ਪ ਇੱਕ ਸਿਲ ਕੇ ਨਾਲ ਕੱਪੜਾ ਪਏਣ ਤਾਂ ਮੋਡਨ ਕੱਪੜਾ ਵੀ ਜੱਚਦਾ ਵੀ ਪਾਇਆ ਹੋਵੇ ਖਿਲਦਾ ਵੀ ਹੈ
ਨਹੀਂ ਬਹੁਤ ਵਧੀਆ ਲੱਗਦਾ ਐਵੇਂ ਕਿਉ ਕਹੀਏ
ਹਮ
ਉਹ ਤਾਂ ਤੁਹਾਡੇ ਦੇਖੋ ਆਪ ਦੇ ਉੱਪਰ ਡਿਪੈਂਡ ਹੈ ਕਿ ਤੁਸੀਂ ਕਿਹੜਾ ਕੱਪੜਾ ਕਿਸ ਤਰੀਕੇ ਨਾਲ ਪਾਨੇ ਹੋ
ਹਮ ਉਹ ਤੋ ਗੱਲ ਸਹੀ ਹੈ
ਉਹ ਸੁਣਦਾ ਕਈ ਵਾਰ ਦੇਖੋ ਹੁਣ ਸਾਨੂੰ ਵਿਆਹ ਹੈ ਉੱਥੇ ਸਾਨੂੰ ਹੈ ਕਿ ਫੁਲੀ ਟਰਡੀਸ਼ਨ ਨਾਲ ਡਰੈਸ ਪਾ ਕੇ ਆਨੀ ਐ ਉਹਨਾਂ ਨਾ ਉਹ ਕਸ਼ਮੀਰੀ ਲੋਕ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਕਸ਼ਮੀਰੀ ਕੱਪੜੇ ਪਾ ਕੇ ਆਇਓ ਮੈਂ ਕਿਹਾ ਚੱਲ ਵਧੀਆ ਇਹਦੇ ਨਾਲ ਸਾਨੂੰ ਵੀ ਪਤਾ ਲੱਗੇਗਾ ਉੱਥੇ ਦਾ ਕਲਚਰ ਵਗੈਰਾ ਸਾਰਾ ਕੁਛ
ਹਮ ਬੰਦਾ ਹਰ ਕੱਪੜਾ ਟਰਾਈ ਕਰਨੇ ਚ ਚਾਹੀਦਾ ਕਸਸਮੀਰੀ ਕੱਪੜੇ ਦੇ ਲੁੱਕ ਵੀ ਲੱਗ ਅੱਛਾ ਬਹੁਤ ਅੱਛਾ ਲੱਗਦੈ
ਹਾਂ, ਮੈਂ ਵੀ ਸੋਚਿਆ। ਮੈਂ ਕਿਹਾ ਚਲ ਤੁਹਾਡੇ ਤੋਂ ਪੁੱਛਦੀ ਆਂ, ਤੁਸੀਂ ਵੀ ਟਰੈਡੀਸ਼ਨਲ ਡਰੈਸਜ ਪਾਂਦੇ ਹੋ। ਮੈਂ ਤੁਹਾਨੂੰ ਵੇਖਿਆ ਸੀ ਫੋਟੋ ਚ ਪਾਈ ਹੋਈ। ਮੈਂ ਕਿਹਾ ਤੁਹਾਨੂੰ ਪੁੱਛਾਂਗੀ, ਕਿੱਥੋਂ ਲੈਂਦੇ ਹੋ ਤੁਸੀਂ ਤਾਂ ਮੈਂ ਵੀ ਉੱਥੋਂ ਲੈ ਲਾਂਗੀ, ਸੋਹਣੀ ਲੱਗਦੀ ਹੈ ਬੰਦਾ ਐਵੇਂ ਜੇ ਕੱਪੜੇ ਵਿੱਚ ਵੀ
ਹੂੰ ਨਹੀਂ ਹਰ ਜਗਾ ਦਾ ਕੱਪੜਾ ਪਾਣਾ ਚਾਹੀਦਾ। ਚਾਹੇ ਉਹ ਮੋਡਰਨ ਹੋਵੇ, ਚਾਹੇ ਉਹ ਇੰਡੀਅਨ ਕੱਪੜਾ ਹੋਵੇ, ਹਰ ਕੱਪੜਾ ਟਰਾਈ ਕਰਨਾ ਚਾਹੀਦਾ।
ਉ ਤਾ ਹੈ ਈ ਤੁਹਾਡੀ ਗੱਲ ਬਿਲਕੁਲ ਠੀਕ, ਉ ਸੋਹਣਾ ਵੀ ਲੱਗਦਾ ਦੇਖੋ ਪਾਇਆ ਹੋਇਆ ਬੰਦੇ ਨੂੰ
ਹੁਣ ਜਿਕਨ ਬੰਦਾ ਦੇਖੋ ਬੰਦਾ ਕਿੱਟੀ ਪਾਰਟੀ ਗਿਆ, ਵੈਸਟਰਨ ਡਰੈਸ ਤਾਂ ਸਾਡੇ ਚ ਥੀਮ ਹੋ ਜਾਂਦੀ ਏ ਕਿ ਐਸ ਐ ਐ ਪਾਨਾ ਕਿ ਬਾਬੀ ਡੋਲ ਬਣਨਾ ਵੇ ਅੱਜ ਤੇ ਬਾਰਬੀ ਡਰੈਸ ਪਾਨੇ ਨੇ ਤੋ ਫਿਰ ਉਸ ਤਰੀਕੇ ਨਾਲ ਬੰਦੇ ਨੂੰ ਆਪਣੇ ਆਪ ਨੂੰ ਡਾਹਲਣਾ ਪੈਂਦਾ ਵੇ ਕੋਈ ਥੋੜੀ ਨਾ ਬੰਦਾ ਬ ਵਲਗਰ ਕੱਪੜੇ ਪਾਏਗਾ ਕਿ ਨੀ ਆਪਣੇ ਆਪ ਨੂੰ ਐਕਸਪੋਜ਼ ਕਰੇਗਾ। ਓ ਸਭ ਤੇ ਕੋਈ ਏਕਨ ਜੇਆ ਸੀਨ ਹੀ ਨੀ ਹੋਂਦਾ।
ਕਿੱਟੀ ਪਾਟੀ ਚ ਤਾਂ ਅੱਜ ਕੱਲ੍ਹ ਕੀ ਏ ਥੀਮ ਰੱਖ ਦਿੰਦੇ ਨੇ ਕੀ ਐ ਥੀਮ ਐ ਐ ਕਲਰ ਪਾਣਾ ਐ ਤਾਂ ਐਂਵੈ ਕਈ ਵਾਰ ਹੁੰਦਾ ਵੈ ਸਨ ਰੱਖਦੇ ਨੇ ਕਈ ਵਾਰ ਹੁੰਦਾ ਮੋਡ
ਜੇਕਨੂੰ ਹੋ ਗਏ ਬੇਸਾਖੀ ਦਾ, ਬੇਸਾਖੀ ਵਿੱਚ ਫਿਰ ਹੋ ਗਏ ਇੰਡੀਅਨ ਟਰੀਸ਼ਨ ਵਿਸਾਖ ਕਿਤੇ ਪੂਰਾ ਪਰਾਂਦਾ ਲਗਾਓ, ਸੂਟ ਪਾਓ, ਸੋਣੀ ਤਰ੍ਹਾਂ ਬਿਹਲੇ ਗੁਰਾਬੀਆਂ ਪਾਓ। ਸਭ ਆਪਣੇ-ਆਪਣੇ ਓ ਕਲਚਰ ਦੇ ਨਾਲ ਜਿਕਰ ਫੈਸਟੀਵਲ ਆਂਦੈ ਉਸ ਤ ਦੇ ਥੀਮ ਹੁੰਦੇ ਨੇ।
ਬਿਲਕੁਲ ਸਹੀ ਗੱਲ ਐ ਤੁਹਾਡ ਔਰ ਵਧੀਆ ਵੀ ਲੱਗਦੈ ਦੇਖੋ ਆਪਸ ਚ ਕਿੰਨਾ ਵਧੀਆ ਲੱਗਦ ਆਪਾਂ ਜਾਨੇ ਆਂ। ਇੱਕ-ਇੱਕ ਜਿਵੇਂ ਜੇ ਜਿਵੇਂ ਟਰਡੀਸ਼ਨਲ ਸਭ ਨੇ ਟਰਡੀਸ਼ਨਲ ਕੱਪੜੇ ਪਾਏ ਨੇ, ਕਿੰਨਾ ਸੋਣਾ ਵੀ ਲੱਗਦੈ। ਯਾ ਮੋਡਰਨ ਐ ਕੋਈ ਥੀਮ ਹੁੰਦੀ ਐ ਮੋਡਰਨ ਦੀ ਤਾਂ ਆਪਾਂ ਸਭ ਨੇ ਮੋਡਰਨ ਕੱਪੜੇ ਪਾਏ ਐ ਓ ਅਜੀਬ ਨੀ ਲੱਗਦਾ ਨਾ ਕਿ ਕਿਸੇ ਨੇ ਟ੍ਰਡੀਸ਼ਨਲ ਪਾਇਐ, ਕਿਸੇ ਨੇ ਮੋਡਰਨ ਪਾਇਆ।
ਹੰਮ ਸਭ ਇੱਕ ਸਾਰੇ ਲੱਗਦੇ ਨੇ, ਹੰਮ ਬੋਤ ਅੱਛਾ ਲੱਗਦਾ ਪਾਇਆ ਐ। ਦੇਖੋ ਸਭ ਦੀ ਅਪਨੀ-ਅਪਨੀ ਹੰ, ਹੇਨਾ ਪੈਲੇ ਦੀ ਸੋਚ ਵਿਚ ਬੰਦਿਆਂ ਨੇ ਨਈ ਪਾਣ ਦਿੰਦੇ ਹਨ ਨੂਆਂ ਨੂੰ, ਨਈ ਜਿਨਸ ਨਈ ਪਾਣੀ, ਟੋਪ ਨਈ ਪਾਨੇ ਸੂਟ ਪਾਨੈ, ਸਾੜੀ ਪਾਣੀ ਹੁਣ ਏਕਨ-ਜੀ ਕੋਈ ਸੋਚ ਨਈ ਏ। ਜਿਕਨ-ਜਿਕਨ ਜਨਰੇਸ਼ਨ ਆ ਰਹੀ ਹੈ ਓਕਨ-ਓਕਨ ਬੰਦੇ ਦੀ ਸੋਚ ਬਦਲ ਰੀ ਏ। ਅੱਛੀ ਏ ਸੋਚ ਬਦਲਨੀ ਚੈਦੀਏ।
ਤੇ ਦੇਖੋ ਟਾਈਮ ਦੇ ਅਕੋਰਡਿੰਗ ਸਭ ਨੂੰ ਫਰਕ ਪੈਣਾ ਚਾਹੀਦੈ ਦੇਖੋ, ਆਪਾਂ ਜਿਵੇਂ ਜਿਹੇ ਹਾਂ ਉਵੇਂ ਜੇ ਕਲਚਰ ਚ ਅਸੀਂ ਰਹਨੇ ਹਾਂ ਉਵੇ ਜਿਹੇ ਆਪਾਂ ਬਣ ਜਾਂਦੇ ਹਾਂ ਫਿਰ ਓਰ ਵਧੀਆ ਵੀ ਲੱਗ
ਵਧੀਆ ਵੀ ਲੱਗਦਾ ਐ ਨਹੀਂ ਚੇਂਜ ਤੋ ਹੋਣਾ ਚਾਹੀਦਾ ਬੱਚਿਆਂ ਨੂੰ ਵੀ ਲੱਗਦਾ ਕਿ ਸਾਡੀ ਮੰਮਾ ਹਰ ਤਰ੍ਹਾਂ ਦਾ ਕੱਪੜਾ ਪਾਵੇ, ਹਰ ਤਰ੍ਹਾਂ ਦਾ ਸਟੈਂਡਰਡ ਮੇਨਟੇਨ ਕਰੇ ਮੋਡਰਨ ਕੱਪੜੇ ਨਾਲ ਐ ਨੀ ਹੁੰਦਾ ਬੰਦਾ ਖਾਲੀ ਸਟੈਂਡਰ ਇੱਕ ਲੂਕ ਵਿੱਚ ਚੇਂਜ ਹੋ ਜਾਂਦੈ
ਸਹੀ ਗੱਲ ਏ, ਕਦੇ ਕਦੇ ਪਤਾ ਕੀ ਹੁੰਦਾ ਚੇਂਜ ਵੀ ਬੰਦੇ ਨੂੰ ਵਧੀਆ ਲੱਗਦੈ। ਜਿਵੇਂ ਆਪਾਂ ਡੇਲੀ ਰੂਟੀਨ ਚ ਤਾਂ ਆਪਾਂ ਜਿਵੇਂ ਸੂਟ ਈ ਪਾਨੇ ਹਾਂ ਫਿਰ ਆ ਆਪਾਂ ਕਿੱਥੇ ਜਾੱਨੈ ਆ ਬਾਹਰ ਜਾ ਗਏ ਯਾ ਤੇ ਕਿੱਟੀ ਪਾਰਟੀ ਲੈ ਲਓ ਕਿੱਟੀ ਪਾਰਟੀ ਚ ਗਏ ਤੇ ਥੋੜਾ ਜਾ ਚੇਂਜ ਹੋ ਜਾਂਦਾ ਏ ਬੰਦੇ ਦਾ ਮਾਇੰਡ ਵੀ ਕਿੰਨਾ ਓ ਜਾਂਦਾ ਫਰੈਸ਼ ਹੋ ਜਾਂਦਾ ਕੋਈ ਤਾਂ ਹਿ ਸਾਡੀ ਤਾਰੀਫ਼ ਕਰੇਗੀ, ਤੂੰ ਕਿੰਨੀ ਸੋਹਣੀ ਲੱਗਦੀ ਪਈ ਸੀ ਕੱਪੜੇ ਪਾਏ ਸੀ ਤਾਂ
ਬਾਕੀ ਇਹ ਤਾਂ ਗੱਲ ਸੱਚਾਈ ਏ।
ਹਮ ਉਹਦੇ ਨਾਲ ਨੀ ਕੋਈ ਫ਼ਰਕ ਪੈਂਦਾ ਕਿ ਟਰਡੀਸ਼ਨ ਨਾਲੇ ਏ ਕਿ ਮੋਡਰਨ ਏ, ਬੰਦਾ ਚੱਲ ਵਧੀਆ ਲੱਗੇ ਜਿਹੜੇ ਇਨਸਾਨ ਦੇ ਉਹੀ ਪਾਉਣਾ ਚਾਹੀਦਾ।
ਸੱਚਾਈ ਐ ਹਾਂ ਇੱਕਦਮ ਸਹੀ ਬੋਲੇ ਔ ਜੋ ਬੰਦੇ ਉੱਤੇ ਸੂਟ ਕਰੇ ਕਿ ਨਹੀਂ ਪਾਇਆ ਆਇਆ ਜਚਦਾ ਪਿਆ
ਹਮ ਆਪਾਂ ਦੇਖੋ ਜਿਵੇਂ ਕਿੱਥੇ ਜਾਂਨੇ ਆਂ ਕ ਉੱਥੇ ਕਈ ਜਗ੍ਹਾ ਤੇ ਹੁੰਦਾ ਐ ਕਿ ਅਸੀਂ ਸੂਟ ਹੀ ਪਾ ਕੇ ਕੇ ਜਾਣਾ ਉੱਥੇ ਸੂਟ ਹੀ ਪਾ ਕੇ ਆਏ ਹੁੰਦੇ
ਹੁਣ ਗੁਦੁਆਰੇ ਜਾਂਨੇ ਆਂ ਜਿਕਨ ਹੁਣ ਗੁਦੁਆਰੇ ਸਵੇਰੇ ਜਾਂਨੇ ਆਂ ਤਾਂ ਬੰਦਾ ਗੁਦੁਆਰੇ ਤੋਂ ਸੂਟ ਵੀ ਪਾ ਕੇ ਉਹ ਤੋਂ ਗੱਲ ਸਹੀ ਹੈ ਹੁਣ ਬੋਲੋ ਕਿ ਗੁਦੁਆਰੇ ਅਸੀਂ ਅਗਰ ਜੀਨਸ ਪਾ ਜਾਈਏ ਸਾਨੂੰ ਅੱਛਾ ਲੱਗੇਗਾ ਨਹੀਂ। ਅਸੀਂ ਗੁਦੁਆਰੇ ਇੱਕਦਮ ਸੂਟ ਹੀ ਪਾਣੇ ਚਾਹੀਦੇ ਜੋ ਚੀਜ਼ ਅੱਛੀ ਲੱਗਦੀ ਹੈ ਬੰਦਾ ਉਹ ਉਸ ਤਰੀਕੇ ਨਾਲ ਬੰਦਾ ਡਾਲ ਦਿੰਦਾ ਆਪਣੇ ਆਪ ਨੂੰ
ਉਹ ਤਾਂ ਦੇਖੋ ਵਧੀਆ ਵੀ ਉਹੀ ਚੀਜ਼ ਲੱਗਦੀ ਐ ਜਿਵੇਂ ਸਾਰੇ ਲੋਕਾਂ ਨੇ ਇੱਕ ਜਿਵੇਂ ਕੱਪੜੇ ਪਾਏ ਵਏ ਹੋ ਉਹ ਚੀਜ਼ ਵਧੀਆ ਥੋੜ੍ਹੀ ਜਿਹੀ ਲੱਗਦੀ ਹੈ ਦੇਖਣ ਚ ਵੀ ਵਧੀਆ ਲੱਗਦੀ ਹੈ ਆਪਦੇ ਆਪ ਨੂੰ ਵੀ ਲੱਗਦੈ ਕਿ ਅਜੀਬ ਜਿਹਾ ਨਹੀਂ ਲੱਗਦਾ ਨਾ ਜਿਵੇਂ ਆਪ ਸਭ ਨੇ ਸੂਟ ਪਾਏ ਹੋ ਆਪ ਆਪਾਂ ਮੋਡਰਨ ਕੱਪੜੇ ਉੱਥੇ ਪਾ ਕੇ ਜਾਈਏ ਤਾਂ ਉਹ ਵੀ ਕਿੰਨਾ ਅਜੀ ਕਿੰਨਾ ਅਜੀਬ ਜਿਹਾ ਲੱਗਦਾ ਦੇ ਆਪ ਨੂੰ ਵੀ ਕਿ ਆਪਾਂ ਕੀ ਪਾ ਕੇ ਆ ਗਏ ਆ
ਹਮ ਇਹ ਤੇ ਗੱਲ ਸੱਚ ਲ ਉਹ ਫਿਰ ਆਪਣੇ ਆਪ ਨੂੰ ਅੱਛਾ ਫੀਲ ਹੀ ਨਹੀਂ ਲੱਗਦਾ ਬੰਦਾ ਆਪ ਮੈਨੂੰ ਕੰਫਰਟੇਬਲ ਵੀ ਨਹੀਂ ਹੋ ਪਾਉਂਦਾ ਉਸ ਸਮੇਂ
ਸਹੀ ਗੱਲ ਹੈ ਤੁਹਾਨੂੰ ਕਿਹੜੇ ਜ਼ਿਆਦਾ ਵਧੀਆ ਲੱਗਦੇ ਨੇ
ਦੇਖੋ ਮੈਂ ਤਾਂ ਦੋ ਦੋਨੋ ਲੈ ਕੇ ਚੱਲਣੀ ਆ ਕਿ ਦੇਖੋ ਅਗਰ ਟਰਡੀਸ਼ਨਲ ਹੈ ਤਾਂ ਆਪਣਾ ਟਰਡੀਸ਼ਨ ਬੰਦਾ ਛੱਡਦਾ ਨਹੀਂ ਹੈ। ਮੋਡਰਨ ਵੀ ਆ ਐਜ਼ ਏ ਜਨਰੇਸ਼ਨ ਨਾਲ ਆਪਣੇ ਆਪ ਨੂੰ ਮੋਡਰਨ ਬਣਾਣਾ ਪਏਗਾ ਅਤੇ ਤੁਸੀਂ ਹੁਣ ਬੋਲੋਗੇ ਨਾ ਤੁਸੀਂ ਟਰਡੀਸ਼ਨਲ ਕੱਪੜੇ ਪਾਏ ਰਓ ਤਾਂ ਬੰਦੇ ਬੋਲਗੇ ਹਾਏ ਹਏ ਐਨੂੰ ਕੱਪੜਾ ਪਾਨੇ ਦੀ ਜਾਂਚ ਹੀ ਨਹੀਂ ਹੈ। ਕਿਕਨ ਇੱਕ ਹੀ ਸਾਰਾ ਕੱਪੜਾ ਕਦੇ ਚੇਂਜ ਹੀ ਨਹੀਂ ਕਰਦੀ ਆਪਣੇ ਆਪ ਨੂੰ
ਸਹੀ ਗੱਲ ਆ ਪਰ ਪਤਾ ਕੀ ਹੁੰਦਾ ਹੈ ਟ੍ਰੈਡੀਸ਼ਨਲ ਕੱਪੜੇ ਆਪਾਂ ਪਾਨੇ ਆਂ ਨਾ ਤਾਂ ਸਾਡੇ ਬੱਚਿਆਂ ਨੂੰ ਵੀ ਪਤਾ ਲੱਗਦਾ ਐ ਕਿ ਇਹ ਸਾਡੀ ਟਰੈਡੀਸ਼ਨਲ ਡਰੈਸ ਦੇਖੋ ਕਦੇ ਕਦੇ ਪਾਵਾਂ ਬੇਸ਼ੱਕ ਪਰ ਬੱਚਿਆਂ ਨੂੰ ਦੱਸਣਾ ਤਾਂ ਪੈਂਦਾ ਹੀ ਆ ਅੱਗੇ ਚੱਲ ਕੇ ਉਹਨਾਂ ਦਾ ਵੀ ਇਹ ਸਭ ਚੀਜ਼ਾਂ ਨੂੰ ਦੇਖਣਾ ਹੈ ਅੱਗੇ ਵਧਣ ਆਣਾ ਹੈ ਇਹਨ ਸਭ ਚੀਜ਼ਾਂ ਨੂੰ ਤਾਂ ਵਧੀਆ ਲੱਗਦਾ
ਉਹ ਤਾਂ ਗੱਲ ਸਹੀ ਜੋ ਮਾਂ ਪਿਓ ਸਿਕਸ਼ਾ ਦੇਂਗੇ ਬੱਚਿਆਂ ਫਿਰ ਉਹੀ ਨਾ ਸਿੱਖਣਾ ਵੀ ਐ
ਨਈਂ ਵਧੀਆ ਲੱਗਦੈ ਸਗੋਂ ਟਰਡੀਸ਼ਨ, ਮੈਨ ਮੇਰੇ ਹੇਸਾਬ ਨਾਲ ਤਾਂ ਦੋਨੋਂ ਈ ਵਧੀਆ ਜੇਹੜੇ ਜੇਹੜਾ ਜੋ ਟਾਈਮ ਚੱਲਦਾ ਪੇਆ ਓਦੇ ਨਾਲ ਓ ਹਿਸਾਬ ਨਾਲ ਬੰਦੇ ਨੂੰ ਚੱਲ ਆਪ
ਉ ਤੋਂ ਗੱਲ ਸਈ ਸਟਓਏਸ਼ਨ ਦੇ ਹਿਸਾਬ ਨਾਲ ਕੱਪੜਾ ਪਾਓ ਤੁਸੀਂ ਕਿਤੇ ਜਾ ਰਹੇ ਹੋ ਏਕਨ ਜੀ ਜਗਾ
ਮੋਡਰਨ ਦੇਖੋ ਹੁਣ ਮੋਡਰਨ ਕੱਪੜੇ ਚ ਕਿੰਨੀ ਵਰਾਇਟੀ ਆ ਗਈ ਐ ਟ੍ਰੈਡੀਸ਼ਨਲ ਚ ਵੀ, ਸਾੜੀ ਨੂੰ ਵੀ ਆਪਾਂ ਵੈਸਟਨ ਕੰਮ ਇੰਡੀਅਨ ਲੁੱਕਸ ਪਾ ਸਕਦੇ ਆਂ ਕਿੰਨੀ ਵੀ
ਇੱਕਦਮ ਇੱਕਦਮ ਰੈਡੀ ਟੂ ਵੇਅਰ ਏ ਤੁਰੰਤ ਆਪਣਾ ਪਾਈਪ
ਟਾਈਮ ਵੀ ਨੀ ਲੱਗਦਾ ਇੰਨਾ ਔਰ ਫਟਾਫਟ ਬੰਦਾ ਪਾ ਵੀ ਲੈਂਦੈ।
ਪੈਲੇ ਬੰਦੇ ਸਾੜੀ ਪਾਣੇ ਸੋਚਦੇ ਸੀ। ਬੜੇ ਪਲੇਟਸਾਂ ਬਿਠਾਨੀਆਂ ਨੇ ਕਿਕਨ ਹੋਏਗਾ ਮੈਨੀ ਪਾ ਸਕਦੀ ਸਾੜੀ। ਅੱਜ ਕੱਲ ਰੈਡੀ ਟੂ ਵੇਅਰ ਓਨੂੰ ਕਰ ਲੋ। ਇੱਕ ਤਰ੍ਹਾਂ ਦਾ ਮੋਂਡਨ ਲੁੱਕ ਵੀ ਓ ਗਈ, ਇੱਕ ਤੋਂ ਤੋਡੀ ਸਾੜੀ ਵੀ ਓ ਗਈ।
ਸਈ ਗੱਲ ਐ। ਚਲੋ ਵਧੀਆ ਲੱਗਿਆ ਤੁਆਡੇ ਨਾਲ ਨਾ ਪਤਾ ਲੱਗਿਆ ਕਿ ਟੈਡੀਸ਼ਨਲ ਕੱਪੜੇ ਔਰ ਮੋਡਰਨ ਕੱਪੜੇ ਕਿਵੇਂ ਹੁੰਦੇ ਨੇ।
ਹਂ ਨੇ, ਅੱਛਾ ਤੋਡੇ ਨਾਲ ਵੀ ਬੋਤ ਵਧੀਆ ਸਤਿ ਸ਼੍ਰੀ ਅਕਾਲ ਜੀ।